ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹਾਂ ਕਿੱਦਾਂ ਠੀਕ ਹੋ ਭੈਣ ਜੀ ਤੁਸੀਂ।
ਹਾਂਜੀ ਹਾਂਜੀ, ਵਧੀਆ। ਤੁਸੀਂ ਦੱਸੋ ਠੀਕ ਓ।
ਵਧੀਆ ਜੀ ਵਧੀਆ। ਹੋਰ ਦੱਸੋ ਨਾਸ਼ਤਾ ਪਾਣੀ ਹੋ ਗਿਆ ਤੁਹਾਡਾ।
ਹਾਂਜੀ ਹਾਂਜੀ ਸਾਰਾ ਕੁਛ ਹੋ ਗਿਆ, ਤੁਸੀਂ ਦੱਸੋ ਤੁਸੀਂ ਕਰ ਲਿਆ ਨਾਸ਼
ਹਾਂਜੀ ਹੁਣੇ ਕਰ ਲਿਆ, ਮੈਂ ਚਲ ਚਲੋ ਸੋਚਿਆ ਤੁਆਨੂੰ ਕੋਲ ਕਰਲਾਂ।
ਹਾਂਜੀ ਹਾਂਜੀ, ਹੋਰ ਕੀ ਬਣਾਇਆ ਅੱਜ?
ਅੱਜ ਓ ਪਾਲਕ ਪਾ ਕੇ ਦਾਲ ਨੀਂ ਬਣਾਂਦੇ ਨੇਂ ਸ਼ਾਈ ਭਾਜੀ, ਸਬਜੀ ਓਈ ਬਣਾਈ, ਸਬਜ਼ੀ।
ਠੀਕ ਆ, ਹੋਰ ਅੱਜ-ਕਲ ਕੀ ਚੱਲਦਾ।
ਬਸ ਵਧੀਆ ਜੀ।
ਹੋਰ ਅੱਜ-ਕਲ ਤਾਂ ਬੋਤ ਜ਼ਿਆਦਾ ਨਾਂ ਬੈਠੇ-ਬੈਠੇ ਬੰਦਾ ਬੋਰ ਵੀ ਹੋ ਜਾਂਦਾ ਘਰ।
ਸਈ ਗੱਲ ਐ, ਮੈਂ ਉਈ ਸੋਚ ਰੀ, ਸਾਡੇ ਜੋ ਪੈਲੇ ਜ਼ਮਾਨੇ ਦੇ ਮਤਲਬ ਜਿੱਦਾਂ ਕਾਲਜ ਟਾਈਮ ਤੇ ਬੱਚੇ ਸੀ, ਫਰੈਂਡ ਸੀ ਮੇਰੇ, ਦੋਸਤ ਯਾਰ ਆ ਸੋਚ ਰੇ ਉੱਥੇ ਜਾ ਕੇ ਪਾਰਟੀ ਕਰਾਂਗੇ, ਇੱਥੇ ਹੁਣ ਮੀਂਹ ਚੱਲ ਪਿਆ ਨਾਂ
ਗੇੱਟ ਟੂਗੇਦਰ ਹੋ ਜਾਂਦਾ ਐਵੇਂ ਜਾ ਕੇ, ਅਸੀਂ ਵੀ ਇੱਕ ਅਸੀਂ ਵੀ ਜਦੋਂ ਨਾ ਸਕੂਲ ਟੈਮ ਚ ਓਥੇ ਪੜਦੇ ਸੀ ਮਹਾਰਾਸ਼- ਟਰ ਚ ਸਾਡਾ ਵੀ ਗੈਟ ਟੂਗੇਦਰ ਹੋਏਆ ਸੀ ਪਿਛਲੇ ਸਾਲ।
ਹਾਂਜੀ।
ਬੋਤ ਅਸੀਂ ਸਾਰੀਆਂ ਕੁੜੀਆਂ ਕੱਠੇ ਹੋਏ ਇੰਨਾ ਇੰਜੋਏ ਕੀਤਾ ਪੁਰਾਨੇ ਸਰ ਵਗੈਰਾ ਸਾਰੇ ਮਿਲੇ ਸਾਨੂੰ।
ਓ ਕਦੇ-ਕਦੇ ਟੈਮ ਮਿਲਦਾ ਆਪਾਂ ਨੂੰ ਪੁਰਾਨੇ ਜਮਾਨੇ ਦੇ ਵਿੱਚ ਜਾਨਾ ਕਰਨਾ ਹਨਾ ਬੱਚੇ ਹੋ ਜਾਂਦੇ ਨੇ ਓਦੇ ਬਾਦ ਕੋਈ ਟਾਈਮ ਨੀ ਲੱਗਦਾ ਬੱਚੇਆਂ ਦੇ ਮਗਰ ਭੱਜੀ ਜਾਓ-ਭੱਜੀ ਜਾਓ
ਸਈ ਗੱਲ ਆ ਸਈ ਨਈਂ ਫੇਰ ਸਾਡੇ ਵੀ ਨਾ ਸਾਰੇ ਫਰੈਂਡਸ ਨੇ ਸਾਡੇ ਸਕੂਲ ਟੀਚਰਸ ਨੂੰ ਬੋਲੇਆ ਸੀ ਵੀ ਤੁਸੀਂ ਗੈਟ ਟੂਗੇੈਦਰ ਕਰੋ, ਫੇਰ ਅਸੀਂ ਸਾਰੇਆਂ ਨੇ ਓਥੇ ਜਾ ਕੇ ਪਾਰਟੀ ਕੀਤੀ ਏ ਫੇਰ ਅਸੀਂ ਪੁਰਾਨੇ ਸਰ ਸਾਰੀ ਕਲਾਸ ਵਗੈਰਾ ਅਸੀਂ ਦੇਖੀਆਂ ਓਥੇ
ਹਾਂਜੀ ਸਈ ਗੱਲ ਐ।
ਹਾਂ ਆਪਨੀਆਂ ਜੇੜੀਆਂ ਪੁਰਾਨੀਆਂ ਕਲਾਸਾਂ ਸੀ ਨਾ ਓਥੇ ਜਾ ਕੇ ਯਾਦਾਂ ਵਾਪਸ ਆਈਆਂ।
ਹਾਂਜੀ ਸਈ ਗੱਲ ਐ, ਮੈਂ ਵੀ ਸੋਚ ਸਾਡੇ ਕੋਲਜ ਗਰੁੱਪ ਬਨੇਆ ਪੇਆ ਨਾ ਮੋਬਾਇਲ ਤੇ ਵਟਸਐਪ ਤੇ ਤੋ ਓ ਵੀ ਕਰ ਰਏ ਸੀ ਕਿਸੀ ਨੂੰ ਘੁੰਮਨ ਜਾਨਾ ਐ ਦੱਸੋ ਹੁਨ ਕਾਫ਼ੀ ਟੈਮ ਹੋ ਗੇਆ ਮਿਲੇ ਨੀ ਕਰੇ ਨੀ ਏਸ ਕਰਕੇ ਫਿਰ ਚਲੋ ਸੋਚੇਆ ਸੀ ਜਾ ਕੇ ਦੇਖ
ਵੈਸੇ ਪਤਾ ਕੀ ਗੱਲ ਐ ਸੋਸ਼ਲ ਮੀਡੀਆ ਕਰਕੇ ਨਾ ਆਪਣਨੇ ਵਦੀਆ ਫਰੈਂਡ ਸਾਰੇ ਇਕੱਠੇ ਹੋ ਗਏ। ਪਤਾ ਪੈਲੇ-ਪੈਲੇ ਜਦੋਂ ਨਵੀਂ ਮੈਰਿਜ ਹੋਈ ਏ ਉਸ ਤੋਂ ਬਾਦ ਤਾਂ ਸਾਰੇ ਵਿਛੜ ਗਏ ਸੀ। ਪਰ ਫੇਰ ਵੀ ਚਲੋ ਸ਼ੁਕਰ ਆਏ ਫੇਸਬੁੱਕ ਵਟਸਐਪ ਦਾ ਜਿਨਾਂ ਨੇ ਸਾਨੂੰ ਇਕੱਠਾ ਕਰ ਦਿੱਤਾ।
ਹਾਂਜੀ।
ਹੁਨ ਤਾਂ ਸਾਰੇ ਇੱਕ ਦੂਜੇ ਨੂੰ ਮਤਲਬ ਮਿਲ ਸਕਦੇ ਆਂ ਗੱਲ ਕਰ ਸਕਦੇ ਆਂ। ਪੈਲੇ ਤਾਂ ਇੱਕੋ ਲਗਤ ਜਦੋਂ ਕੁਛ ਵੀ ਨੀ ਸੀ ਨਾ ਪੈਲੇ ਵਟਸਅੱਪ ਵਗੈਰਾ ਨਈਂ ਸੀ। ਤਾਂ ਬੋਤ ਪ੍ਰੋਬਲਮ ਆਂਦੀ ਸੀ ਵੀ ਕੋਈ ਕਿਸੀ ਨੂੰ ਪਛਾਨ ਵੀ ਨੀ ਲੱਭ ਵੀ ਨੀ ਸਕਦਾ ਸੀ ਕਿੱਦਰ ਗਏ ਕਿੱਦਰ ਨਈਂ।
ਸਈ ਗੱਲ ਐ ਹਾਂਜੀ।
ਹਾਂ ਹੁਨ ਤਾਂ ਬੋਤ ਵਦੀਆ ਮਤਲਬ ਸੋਸ਼ਲ ਮੀਡੀਆ ਨੇ ਬੋਤ ਫੈਦਾ ਕਰ ਦਿੱਤਾ ਸਬ ਦਾ।
ਹਾਂਜੀ-ਹਾਂਜੀ।
ਹਾਂਜੀ ਅਸੀਂ ਵੀ ਸਾਡੇ ਵੀ ਗਰੁੱਪ ਬਨੇ ਹੋਏ ਨੇ ਵਟਸਐਪ ਤੇ, ਹੁਨ ਸਾਰੇਆਂ ਦੇ ਗਰੁੱਪ ਬਨੇ ਨੇ ਸਕੂਲ ਦੇ ਕੋਲਜ ਦੇ, ਹੁਨ ਚਲੋ ਜੋ ਵੀ ਕੁੱਛ ਹੁੰਦਾ ਪਤਾ ਲੱਗ ਜਾਂਦਾ ਅੱਜ-ਕੱਲ ਸਬ ਕੁੱਛ ਕੌਨ ਕੀ ਕਰ ਰਿਆ ਕੌਨ ਕੀ ਨਈਂ ਕਰਦਾ। ਹਾਂ ਮੇਰੇ ਵੀ ਕੁਛ ਫਰੈਂਡਸ, ਹਾਂਜੀ।
ਚਾਈਦਾ ਮੈਂ ਬੋਲ ਏਦਾਂ ਦੋਸਤੀ ਯਾਰੀਆਂ ਮਤਲਬ ਰੱਖਨਾ ਗੱਲ ਕਰਨਾ
ਹਾਂਜੀ ਸਾਡਾ ਵੀ ਪੰਜਾਬੀ ਗਰੁੱਪ ਬਨੇਆ ਹੋਏਆ ਫਰੈਂਡ ਦਾ, ਪੰਜਾਬ ਦੇ ਆਂ। ਹਾਂ ਓ ਸਾਰੇ ਕੱਠੇ ਨੇ ਉਸਦੇ ਵਿੱਚ ਗੱਲ ਵਗੈਰਾ ਕਰ ਲੈਂ ਨਾਲੇ ਹੁਨ ਪਤ ਪਤਾ ਲੱਗ ਜਾਂਦਾ ਐ, ਪਤਾ ਪੈਲੇ ਈ, ਹਾਂਜੀ।
ਹਾਂ ਕਿੱਟੀ ਪਾਰਟੀ ਆ ਏਨੇ ਵਦੀਆ ਕਰਦੇ ਨੇ ਲੋਕ, ਓ ਵੀ ਫੰਕਸ਼ਨ ਸਾਰੇ ਲੇਡੀਜ਼ ਕੱਠੇ ਹੋ ਜਾਂਦੇ ਨੇ ਓਥੇ ਹੋਟਲ ਚ ਜਾ ਕੇ ਕੱਠੇ ਪਾਰਟੀਆਂ ਕਰਦੇ ਨੇ। ਕਿਸੇ ਦਾ ਬਰਡੇ ਹੋਵੇ ਨਾ, ਓਨਾਂ ਨੂੰ ਸਾਰੇ ਮਤਲਬ ਜਿੱਦਾਂ ਇੰਗਜਾਮਪਲ ਜਿੱਦਾਂ ਮੇਰਾ ਬਰ ਤੇ ਹੈਗਾ ਬਾਕੀ ਦੇ ਜਿੰਨੇ ਕੁ ਵੀ ਮੇਰੇ ਫਰੈਂਡ ਹੈਗੇ ਨੇ ਹਨਾ ਜਿੰਨੇ ਕੁ ਲੇਡੀ ਓਨਾਂ ਨੇ ਵੱਖਰੇ-ਵੱਖਰੇ ਗਿਫਟ ਆਪਨੇ ਚੋਇਸ ਨਾਲ ਲਿਆਨਾ ਔਰ ਦੇਨਾ ਓਨਾਂ ਨੂੰ।
ਹਾਂ ਸਾਡੇ ਵੀ ਇਥੇ ਐਵੇਂ ਕਿਟੀ ਪਾਰਟੀ ਵੈਸੇ ਪਤਾ ਕੀ ਗੱਲ ਕਿਟੀ ਪਾਰਟੀ ਚ ਚਲੋ ਬੰਦਾ ਏ ਹੋ ਜਾਂਦਾ ਇੰਨਜੋ ਆਏ ਹੋ ਜਾਂਦਾ, ਆਪਨਾ ਕੁਛ ਨਾ ਘੱਰ ਦੇ ਸਾਰਾ ਦਿਨ ਕੰਮ ਕਾਰਕੇ ਆਪਾਂ ਥੱਕ ਜਾਣੇ, ਜਦੋਂ ਕਿਟੀ ਪਾਰਟੀਸ ਵਗੈਰਾ ਤੇ ਜਾਂਣੇ ਸਾਰੀਆਂ ਫਰੈਂਡਸ ਨਾਲ ਥੋੜੀ ਦੇਰ ਲਈ ਕੁਛ ਤਾਂ ਅਪਾ, ਆਪਣੇ ਆਪ ਨੂੰ ਇੱ ਕਰਦੇ ਆ ਵੀ ਹਾਂ, ਆਪਾ ਵੀ ਕੁੱਛ ਹੈਗੇ ਆ
ਹਾਂਜੀ, ਸਈ ਗੱਲ ੲੈ
ਹਾਂਜੀ-ਹਾਂਜੀ ਪਰ ਓ ਵੀ ਪਤਾ ਜੋ ਪਰਾਣੇ ਫਰੈਂਡਸ ਨਾ ਓ, ਹਾਂਜੀ।
ਬੋਲੋ ਜੀ
ਮੈਂ ਖੇਆ ਜੋ ਵੀ ਪੈਲੇ ਪਰ ਪਰੋਣੇ ਪਰਾਣੇ ਫਰੈਂਡਸ ਹੈਏ ਨਾ
ਹਾਂਜੀ।
ਅੱਜ-ਕੱਲ ਉਵੇਂ ਫਰੈਂਡਸ ਚਲੋ ਬਣ ਨੀ ਸਕਦੇ, ਪਰ ਫੇਰ ਵੀ ਚਲੋ ਵਧੀਆ ਨੇ ਫੇਰ ਵੀ ਹੁਣ ਵੀ ਜੇੜੇ ਨੇ
ਹਾਂਜੀ।
ਮੈਲ
ਓ ਤਾਂ ਹੈ ਸਹੀ ਗੱਲ ੲੈ ਜੋ ਪੁਰਾਣੇ ਹੁੰਦੇ ਆਪਣੇ ਜੋ ਪੈਹਲੇ ਦੇ ਪੱਕੇ ਫਰੈਂਡ ਹੁੰਦੇ ਨੇ ਉਹੀ ਆਪਣੇ ਚਲੋ ਯਾਦ ਆਦੀ ੲੈ ਆਪਾਂ ਨੂੰ ਹੁਣ ਜੋ ਨਾਲ ਜੋ ਗੁਵਾਢ ਚ ਹੁੰਦੇ ਨੇ ਫਰੈਂਡਸ ਓ ਤੋਂ ਨਾਲ ਈ ਰੈੰਦੇ ਨੇ ਹ, ਪਰ ਓ ਜੋ ਜਮਾ ਕਰਨ ਦਾ ਵਾਸਤੇ ਆਪਾਂ ਓਥੇ ਫ੍ਰਰੀ ਵਧੀਆ ਰੈਹਦੇ ਸੀ ਕੋਲਜ ਟਾਈਮ ਚ ਸਕੂਲ ਦੇ ਟਾਈਮ ਚ, ਜਿੱਦਾਂ ਖੇਲਣਾ-ਕੁਦਣਾ ਹਨਾ ਆਪਣੇ ਬੱਚਿਆਂ ਨੂੰ ਦੇਖ ਕੇ, ਆਪਾਂ ਨੂੰ ਹੁੰਦਾ ਕਿ ਆਪਾਂ ਵੀ ਆ ਟਾਈਮ ਲਆਣਾ ਓਦੇ ਕਰਕੇ ਫਿਰ ਆਪ ਸਰਕਲ ਚ ਆਪਾਂ, ਕੱਠੇ ਰੈੰਦੇ ਹੁਣ ਵੀ
ਹਾਂਜੀ, ਪਰ ਜੋ ਨਾ ਪਰਾਣਾ ਸਮਾਂ ਸੀ, ਨਾ ਓ ਬੋਤ ਵਧੀਆ ਸੀ। ਫਿਰ ਵੀ ਚਲੋ, ਉਸ ਟਾਈਮ ਚਲੋ ਮੋਬਾਇਲ ਨੀ ਹੁਦੇ ਸੀ ਤਾਂ ਬੱਚੇ ਇੱਕ-ਦੂਜੇ ਨਾਲ ਵਧੀਆ ਗੱਲਬਾਤ ਬੰਦਾ ਕਰਦਾ ਸੀ, ਮਿਲਣ ਜਾਂਦਾ ਸੀ ਘੱਰ ਦੇ ਵਿੱਚ ਹੁਣ ਤਾਂ ਚਲੋ ਫੋਨ ਕਰ ਕੇ, ਹਰ ਕੋਈ ਫੋਨ ਦੇ ਵਿੱਚ ਈ ਗੱਲ ਕੱਰ ਲੈਂਦਾ ਮਿਲਣਾ ਜਰੂਰੀ ਨੀ ਸਮਝਦਾ ਹੋਣ
ਹਮ, ਹਮ, ਹਮ
ਹਾਂ ਪੈਲੇ ਬੋਤ ਵਧੀਆ ਲੱਗਦਾ ਸੀ, ਚਲੋ ਫਿਰ ਵੀ, ਪਰ ਸ ਕੂਲ ਟੈਮ, ਕੋਲਜ ਟੈਮ ਬੋਤ ਯਾਦ ਆਦੇ ਨੇ ਪੈਲੇ ਦੇ
ਏ ਚੀਜ਼ਾਂ ਵੀ ਦੇਖੋ, ਖਾਣ-ਪੀਣ ਦੀ ਚੀਜ਼ਾਂ ਵੀ, ਚੋਕਲੇਟ ਜੋ ਹੁੰਦੇ ਸੀ ਵਧੀਆ ਜੀ, ਜਦਾਂ ਇਮਲੀ ਦੀ ਗੋਲੀਆ ਜੀ ਆਦੀ ਸੀ ਇਮਲੀ ਦੀ ਪਤਾ ਗੋਲੀਆ ਨਾਲੇ ਸੀ ਵੱਖਰੇ-ਵੱਖਰੇ ਏਨੇ ਚੋਕਲੇਟ, ਵੱਖਰੇ ਬਿਨਾਂ ਰੈਪਰ ਦੇ ਮਤਲਬ ਖੁੱਲੇ, ਵਧੀਆ ਟੇਸਟੀ ਹੁੰਦੇ ਨਾਲੇ ਖਾਣ ਨੂੰ ਵੀ ਵਧੀਆ, ਕੋਈ ਸਾਈਡ ਇਫੈਕਟ ਨੀ, ਅੱਜ-ਕੱਲ ਤਾਂ ਦੇਖੋ ਹੁਣ ਸਾਰੀਆ ਚੀਜ਼ਾਂ ਦੇਖ-ਦੇਖੇ ਲੇਂਦੇ ਨੇ, ਬ੍ਰਾਂਡ ਵੀ ਦੇਖਦੇ ਨੇ, ਡੇਢ ਵੀ
ਹਾਂਜੀ-ਹਾਂਜੀ, ਪੈਲੇ ਤਾਂ ਨਾ ਪਹਲੇ ਇੱਕ-ਦੂਜੇ ਨੇ ਸ਼ੇਅਰ ਵੀ ਕਰਦੇ ਸੀ ਕੁਛ ਵੀ ਚੀਜ਼ ਆਪਾਂ ਨੇ ਖਾਣੀ, ਆਪਣੇ ਫਰੈਂਡਸ ਸ਼ੇਅਰ ਕਰਦੇ, ਅੱਜ ਕੱਲ ਦੇ ਬੱਚੇਆ ਨੂੰ ਸ਼ੇਅਰ ਕਰਨ ਦਾ ਈ ਨੀ ਪਤਾ ਵੀ ਕਿਵੇਂ ਇੱਕ-ਦੂਜੇ ਨੂੰ ਸ਼ੇਅਰ ਕਰਕੇ ਚੀਜ਼ ਖਾਈ ਦੀ ਏ ਜਾਂ ਕੁਛ ਏਨਾਂ ਨੂੰ ਲੱਗਦਾ ਵੀ ਮੇਰੀ ਚੀਜ਼ਾਂ ਮੈਂ ਈ ਖਾਣੀ ਏ, ਆਪਾ ਪਰ ਪੈਹਲੇ ਇੱਕ-ਦੂਜੇ ਟਿਫਨ ਦੇਣਾ ਬੀ, ਸਾਡੇ ਟਿਫਨ ਚ ਤੂੰ ਖਾ ਲਾ ਏ ਕਰ ਲੈ, ਹੁਣ ਅੱਜ-ਕੱਲ ਨੀ ਬੱਚੇ ਅੱਜ-ਕੱਲ ਤਾਂ ਆਪਣਾ ਜਲਦੀ ਇੱਕ-ਦੂਜੇ ਨੂੰ ਪਾਣੀ ਵੀ ਨੀ ਦਿੰਦੇ ਬੱਚੇ
ਨਾਲੇ ਵਧੀਆ ਲੱਗਦਾ ਸੀ, ਆਹਾ ਕੱਠੇ ਅਗਰ ਪੰਦਰਾਂ-ਵੀ ਅਗਾਂ ਫਰੈਂਡ ਸਰਕਲ ਏ ਏਨੇ ਸਾਰਾ, ਏਨੇ ਸਾਰਾ ਟਿਫਿਨ ਆਦੇ ਨੇ ਹਨਾ। ਰੋਟੀ ਪਾਣੀ ਆਂਦੀ ਏ। ਸਾਰਿਆਂ ਦੇ ਵੱਖਰੇ- ਵੱਖਰੇ ਟੇਸਟ, ਸਾਰਿਆਂ ਦੀ ਇੱਕ- ਇੱਕ ਪ ਆਪਣਾ ਟਿਫਿਨ ਦਾ ਢੱਕਣ ਜੋ ਹੁੰਦਾ ਉਹ ਰੱਖ ਲਓ। ਉਹਨਾਂ ਨੇ ਸਾਰਿਆਂ ਨੇ ਇੱਕ- ਇੱਕ ਬਾਈਟ,
ਸਾਰੇ ਇੱਕ- ਇੱਕ ਬਾਈਟ ਪਾ ਕੇ, ਸਾਰੇ ਇੱਕ- ਦੂਜੇ ਨੂੰ ਖਾਂਦੇ ਹੁੰਦੇ ਸੀ।
ਬਹੁਤ ਵਧੀਆ ਸਪਨਾ ਬਹੁਤ ਵਧੀਆ ਸੀ।
ਅਸੀਂ ਵੀ ਸਾਰੇ ਸਕੂਲ ਟਾਈਮ ਤੇ ਨਾ, ਫਿਰ ਅਸੀਂ ਮੂਵੀ ਦੇਖਣ ਦੀ ਮਤਲਬ ਸਾਰੇ। ਇੱਕ -ਦੂਜੇ ਨਾਲ ਮਤਲਬ ਪਹਿਲੇ ਹੀ ਸਲਾਹ ਬਣਾ ਲੈਂਦੇ, ਕਿ ਮੂਵੀ ਦੇਖਣ ਜਾਣਾ, ਫਿਰ ਮੂਵੀ ਦੇਖ। ਦੇਖਨੀ ਕਦੇ ਘੁੰਮਣਾ ਫਿਰਨਾ ਬਹੁਤ ਵਧੀਆ ਲੱਗਦਾ ਹੁੰਦਾ ਸੀ। ਪਹਿਲੇ ਤਾਂ ਪਤਾ ਕੀ ਹੁੰਦਾ, ਪਹਿਲੇ ਜਮਾਨੇ ਦੇ ਵਿੱਚ ਐਹ ਗੱਲ ਦਾ ਬਹੁਤ ਮੁਸ਼ਕਿਲ ਨਾਲ ਪਹਿਲੇ ਪਰਮਿਸ਼ਨ ਮਿਲਦੀ ਸੀ ਘਰੋਂ। ਹਾਂ ਬਹੁਤ ਮੁਸ਼ਕਲ ਨਾਲ ਪਰਮਿਸ਼ਨ ਮਿਲਣੀ।
ਹੁੰਦੀ ਸੀ। ਆਪਾਂ ਨੂੰ ਹਾਂ ਘਰ ਵਾਲਿਆਂ ਨੇ ਅੱਜ ਆਪਾਂ ਨੇ ਆਪਣੇ ਘਰ ਦੇ ਲੋਕਾਂ ਨੇ, ਆਪਾਂ ਨੂੰ ਟਾਈਮ ਮਤਲਬਸ, ਸਲਾਹ ਦਿੱਤੀ, ਹਾਂ ਮਤਲਬ ਪਰਮਿਸ਼ਨ ਦਿੱਤੀ। ਜਾਓ ਤੁਸੀਂ ਇੰਜੋਏ ਕਰੋ। ਕਿੰਨੀ ਖੁਸ਼ੀ ਹੁੰਦੀ ਸੀ।
ਹਾਂਜੀ।
ਅੱਜ ਦਾ ਟਾਈਮ ਐਦਾਂ, ਕਿ ਅੱਜ ਬਿਨਾਂ ਪਰਮਿਸ਼ਨ ਦੇ ਵੀ ਸਾਰੇ ਲੋਕ ਫ੍ਰੀਡਮ ਏ ਇਹ ਨੇ ਵਧੀਆ।
ਫਰੀਡਮ ਨੇ, ਫਰੀਡਮ ਨੇ ਹੁਣ ਜ਼ਰੂਰੀ ਨਹੀ ਸਮਝਦੇ ਹੁਣ ਤਾਂ ਬਸ ਇਹ ਕਹਿੰਦੇ ਨੇ ਬੱਚੇ। ਵੇ ਅਸੀਂ ਜਾ ਰਹੇ ਹਾਂ।
ਹਾਂਜੀ, ਤੋਂ ਵੀ ਉਹਦੇ 'ਚ ਖੁਸ਼ੀ ਨਹੀਂ ਹੁੰਦੀ ਹੈ।
ਹਾਂ ਮੈਨੂੰ ਤਾਂ ਲੱਗਦਾ, ਪਹਿਲੇ ਟਾਈਮ ਤੇ ਤਾਂ ਕਿੰਨਾ ਟੈਮ ਤਾਂ ਆਪਾਂ ਨੂੰ ਘਰਦਿਆਂ ਨੂੰ ਮਨਾਉਣ ਲਈ ਲੱਗ ਜਾਂਦਾ ਹੁੰਦਾ ਸੀ। ਵੈਸੇ ਜਾਣਾ ਵੇ, ਫਰੈਂਡਸ ਨਾਲ ਜਾਣਾ ਵੇ ਜਾਂ ਕੁਛ ਹਾਂ, ਵੈਸੇ ਇੱਕ ਗੱਲ ਨਾ। ਪਹਿਲੇ ਟੈਮ ਤੇ ਜੇ ਕੋਲਜ ਵਗੈਰਾ ਤੇ ਨਾ, ਸਕਿਲ ਵਗੈਰਾ ਵੀ ਬਹੁਤ ਕੁਛ ਸਿਖਾਂਦੇ ਸੀ। ਬਹੁਤ, ਵਧੀਆ ਤਰੀਕੇ ਨਾਲ ਨਾ, ਪੜਾਈ ਵੀ ਬਹੁਤ ਵਧੀਆ ਏ। ਹਾਂਜੀ, ਪੜਾਈ ਵੀ ਬਹੁਤ ਵਧੀਆ ਚੱਲਦੀ ਸੀ।
ਮਾਣਾ ਅੱਜ-ਕੱਲ ਦਾ ਆ ਜਾਂ ਸਾਰਾ ਪ੍ਰੈਕਟੀਕਲ ਹੀ ਹੁੰਦਾ ਏ ਕੰਪਿਊਟਰ ਤੇ ਹੀ ਹੁੰਦਾ ਏ, ਬੱ, ਦਿਮਾਗ 'ਚ, ਪਤਾ ਬਹੁਤ ਔਖਾ ਹੋ ਰਿਹਾ। ਤੇ ਬੱਚੇ ਵੀ ਡਿ
ਹਾਂਜੀ-ਹਾਂਜੀ।
ਚਲੋ ਐਸੇ ਤਾਂ ਵਧੀਆ ਹੈਗਾ, ਬਾਕੀ ਜਿੱਦਾਂ ਜ਼ਮਾਨਾ ਵ ਵਧੀ ਜਾਏ। ਵਧੀਆ ਜਾਂ ਹੋਈ ਜਾਏ, ਕੋਈ ਗੱਲ ਨੀ, ਆਪਣੇ ਬੱਚਿਆਂ ਵਾਸਤੇ ਆਗੇ ਉਹਨਾਂ ਦੇ ਵਾਸਤੇ ਠੀਕ ਹੈ।
ਸਹੀ ਹੈ ਵੈਸੇ ਤਾਂ ਚਲੋ, ਹਾਂਜੀ-ਹਾਂਜੀ ਉਸ ਟਾਈਮ ਤੇ ਆਪਣੇ ਟਾਈਮ ਤੇ ਆਪਣਾ ਸਹੀ। ਚੱਲ ਰਿਹਾ ਸੀ। ਚਲੋ ਜਿਵੇਂ ਵੀ ਸੀ। ਹੁਣ ਆਪਣੇ ਬੱਚਿਆਂ ਟੈਮ ਤੇ, ਕੁਛ ਆਪਾਂ ਵੀ ਹੁਣ ਪਹਿਲੇ ਨਾਲੋਂ ਬਹੁਤ ਜ਼ਿਆਦਾ ਅਵੇਅਰ ਹੋ ਗਏ। ਬੱਚਿਆਂ ਲਈ, ਆਪਾਂ ਕੁੱਛ ਖੁਦ ਸਹੂਲਤਾਂ ਲੱਭਦੇ ਆ, ਵੀ ਐਵੇਂ ਦੀ ਸਹੂਲਤਾਂ ਬੱਚ। ਵੀ ਮਿਲ ਜਾਣ, ਹਾਂ ਉਹ ਇਸ ਕਰਕੇ, ਹਾਂਜੀ-ਹਾਂਜੀ ਬਸ ਇਹੀ ਚੂਜ ਚਲੀ ਜਾਂਦਾ ਅਸੀਂ ਵੀ ਲਾਸਟ ਟਾਈਮ ਨਾ ਸਾਇ ਦੀ। ਲਾਸਟ ਟਾਈਮ ਅਸੀਂ ਵੀ ਸਾਰੇ ਗਏ ਸੀ, ਗੈਟ ਟੂਗੇੈਦਰ ਸ ਸਾਡਾ ਰੱਖਿਆ ਸੀ। ਸਕੂਲ ਵਾਲੇ ਨੇ, ਤੇ ਸਾਰੇ ਮੇਰੇ ਵੱਲ ਦੇਖ-ਦੇਖ। ਕਿ ਸਭ ਨੂੰ ਹੈਰਾਨ ਹੋ ਗਏ। ਕਿੰਨੇ ਜਾਣੇ ਚੇਂਜਿਸ ਹੋਏ ਪਏ ਨੇ।
ਹਾਂਜੀ, ਜਦੋਂ ਸੇਹਲ ਮਤਲਬ ਬੋਲ ਪਿਕਨਿਕ ਜਾਂਦੀ ਸੀ ਸਕੂਲ ਦੀ, ਉਸ ਟਾਈਮ ਵੀ ਕਿੰਨੀ ਇੰਜੋਏਮੈਂਟ ਵੱਖਰੀ ਹੁੰਦੀ ਸੀ ਉਹਦੀ।
ਸਹੀ ਗੱਲ ਆ ਸਵੇ, ਮੋ, ਮੋਰਨਿੰਗ ਟਾਈਮ ਕਹਿ ਦੇਣਾ ਸਰ ਨੇ ਕਿ ਮੋਰਨਿੰਗ ਟਾਈਮ ਆਣਾ ਵੇ।
ਹਾਂਜੀ।
ਹਾਂ।
ਸਈ ਗੱਲ ਐ।
ਬੋਤ ਵਧੀਆ ਜਗਾ 'ਤੇ ਘੁੰਮਾਣ ਫਿਰਾਨ।
ਪਰ ਸੇਫ ਨੀ ਐ ਅੱਜ ਦਾ ਜਮਾਨੇ 'ਚ ਸੇਫ ਨੀ ਐ ਬੱਚਿਆਂ ਦਾ ਅ ਐਦਾਂ ਦਾ ਚੱਲਦੈ ਮਤਲਬ ਮੌਸਮ। ਆਪਾਂ ਈ, ਆਈ ਡਰ ਲੱਗਦੈ ਆਪਾਂ ਨੂੰ।
ਸੱਚੀ ਗੱਲ ਆ ਹੁਣ ਤਾਂ ਬੋ ਡਰ ਰੈਂਦਾ ਵੇ, ਪੈਲੇ ਨੀ ਕੁਛ ਐਂਵੇਂ ਦਾ ਸੀ ਪੈਲੇ ਤਾਂ ਮਹੌਲ ਬੋਤ ਵਧੀਆ ਸੀ, ਪੈਲੇ ਵਾਲਾ ਮਹੌਲ ਕਿੱਧਰ ਮਿਲਨੇ ਵਾਲਾ ਹੁਣ, ਬੋਤ ਵਧੀਆ ਮਹੌਲ ਸੀ ਪੈਲੇ ਵਾਲਾ ਤਾਂ।
ਹੂੰ।
ਹੂੰ, ਹੋਰ?
ਹੋਰ ਬੱਸ। ਦੇਖਾਂਗੇ, ਹੋ ਗਿਆ ਤਿੰਨ ਦਿਨਾਂ 'ਚ ਸਲਾ ਦੋ-ਤਿੰਨ ਦਿਨ ਚਾ ਅਸ ਵੀ ਅਸੀਂ ਵੀ ਸਲਾਅ ਕਰਦੇ ਆ ਘੁੰਮਣ ਫਿਰਨ ਦੀ।
ਹਾਂ ਸਾਡੇ ਵੀ ਹੁਣ ਨਾ ਮੇਰੀ ਵੀ ਗਰੁੱਪ 'ਚ ਨਾ ਅ ਕ ਸਕੂਲ ਦਾ ਜੇੜਾ ਗਰੁੱਪ ਬਣਿਆ ਦਾ ਹੁਣ ਉਨਾਂ ਨੇ ਮੈਸੇਜ ਪਾਏ ਵੀ ਸਭ ਨੇ ਇਕੱਠੇ ਹੋਣਾ ਐ ਵੀ ਹੁਣ ਮੈਂ ਵੀ ਬਸ ਸਲਾਅ ਘਰ ਦੇ ਤੋਂ ਪਰਮਿਸ਼ਨ ਹਸਬੈਂਡ ਉਨਾਂ ਤੋਂ ਪਰਮਿਸ਼ਨ ਲੈ ਕੇ ਸੋਚ ਰੀ ਆ ਜਾਣ ਦੀ।
ਹਾਂਜੀ-ਹਾਂਜੀ।
ਹਾਂ ਹੋਰ ਤਾਂ ਕੁਛ ਨੀ ਬਸ ਜਾ ਕੇ, ਬੈਠ ਕੇ ਨਾ ਜਦੋਂ ਅਸੀ ਪੁਰਾਣੀਆਂ ਗੱਲਾਂ ਕਰਦੇ ਨਾ ਸਾਰੀਆਂ ਫਰੈਂਡ ਬੋਤ ਵਧੀਆ ਫੀਲ ਹੁੰਦੈ।
ਹਾਂਜੀ।
ਹਾਂ।
ਪੈਲੇ ਨਾਲ ਪਤਾ ਕੀ ਗੱਲ ਸੀ, ਪੈਲੇ ਦਾ ਜਿਵੇਂ ਵੀ ਨਾ ਜੇੜੇ ਸੀ ਨਾ ਓ ਨਾ ਇੱਕ-ਦੂਜੇ ਨਾਲ ਜੁੜੇ ਹੋਏ ਸੀ ਸਾਰੇ, ਬੋਤ ਕਲੋਜ਼ ਰੈਂਦੇ ਸੀ। ਆਪਣੇ ਇੱਕ-ਦੂਜੇ ਨਾਲ, ਬੀ ਵ ਧੀਆ ਲੱਗਦਾ ਆ ਸਾਰੇ ਇੱਕ-ਦੂਜੇ ਨਾਲ ਰੈ ਕੇ।
ਓ ਪਿਆਰ ਸੀ ਨਾ ਉਸ ਟਾਈਮ ਉਨ ਸਾਰਿਆਂ ਦਾ। ਮਤਲਬ ਸੀ ਕਿ ਓ ਆਪਣਾ ਸਮਝ ਕੇ ਚੱਲਦੇ ਸੀ ਸਾਰੇ। ਭੇਦ ਭਾਓ ਨੀ ਕਰਦੇ ਸੀ। ਵੀ ਆਪਣੇ-ਆਪਣੇ ਇਚ ਵਿੱਚ ਪਿਆਰ ਏਨਾ ਵਧੇਆ ਰੈਂਦਾ ਸੀ। ਹੁਣ ਵੀ ਹੈਗਾ ਕਿਸੀ-ਕਿਸੀ ਘਰ 'ਚ ਹੁਣ ਵੀ ਹੈਗਾ ਵਧੀਆ ਜਾਏਗਾ।
ਹਾਂ ਨਈ-ਨਈ ਸਈ ਏ ਪਤਾ ਕੀ ਗੱਲ ਪੈਲੇ ਨਾ ਹੁਣ ਤਾ ਚਲੋ ਮੋਬਾਇਲ ਫੋਨ ਪੈਲੇ ਲਾਈਡ ਲਈਨ ਫੋਨ ਹੁੰਦੇ ਸੀ ਓ ਵੀ ਕਿਸੇ-ਕਿਸੇ ਦੇ ਘਰ ਹੁੰਦੇ ਸੀ ਲਾਈਡ ਲਾਈਨ ਫੋਨ। ਬੰਦਾ ਉਦੇ ਤੋਂ ਈ ਇੱਕ-ਦੂਜੇ ਕਾਲ ਕਰ ਲੇ ਵੀ ਕਾਲ ਕਰ ਲੈਂਦਾ ਹਨਾ, ਜੇ ਕਿਸੀ ਦੀ ਕਾਲ ਆਣੀ ਇਕ-ਦੂਜੇ ਨਾਲ ਸਾਰੇ ਆ ਨੇ ਗੱਲ ਕਰਨੀ ਉਥੇ।
ਹੂੰ।
ਹਾਂਜੀ ਚਲੋ ਦੀਦੀ ਮੇਰੀ ਨਾ ਕਾਲ ਆਂਦੀ ਪਈ ਏ ਮੈਂ ਫੇਰ ਗੱਲ ਕਰਦੀ ਆ ਤੁਸਾ ਡੇ ਨਾਲ ਠੀਕ ਆ, ਸਾ ਸ਼੍ਰੀ ਕਾਲ ਜੀ। ਸ ਸ਼੍ਰੀ ਕਾਲ, ਸ ਸ਼੍ਰੀ ਕਾਲ।